ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ ਭੈਣ ਜੀ ਹੋਰ
ਬਸ ਵਧੀਆ-ਵਧੀਆ ਤੁਸੀ ਸੁਣਾਓ। ਤੁਸੀਂ ਯਾਦ ਹੀ ਨੀ ਕੀਤਾ, ਮੈਂ ਕਿਹਾ ਤੁਸੀਂ ਯਾਦ ਹੀ ਨੀ ਕੀਤਾ ਮੈਂ ਖੁਦ ਹੀ ਕਰਾਂ ਫੋਨ ਤੁਹਾਨੂੰ ਯਾਦ ਕਰਾਂ।
ਤੁਹਾਨੂੰ ਪਤਾ ਹੀ ਇਹ ਬੱਚੇ ਛੋਟੇ ਨੇ ਮੇਰੇ ਥੋੜਾ ਪਰੇਸ਼ਾਨ ਕਰਦੇ ਨੇ ਇਨਾ ਹਾਂ ਹੁਣ ਵੀ ਬਸ ਹੁਣ ਪੇਪਰ ਖਤਮ ਖਤਮ ਹੋਏ ਨੇ ਛੁੱਟੀਆਂ ਹੈਗੀਆਂ ਨੇ ਬਸ, ਸਿਰ ਤਾਂ ਖਾਂਦੇ ਪਏ ਨੇ, ਚਲੋ-ਚਲੋ ਲੈ ਜਾਓ। ਤੇ ਬਣਾਦੇ ਪਏ ਔ ਪ੍ਰੋਗਰਾਮ ਤੁਹਾਡੇ ਵੱਲ ਆਣ ਦਾ।
ਆ ਜਾਓ, ਆ ਜਾਓ, ਅਸੀ ਤਾਂ ਕਹਿੰਦੇ ਆ ਜਾਓ। ਬਨਾਓ ਪ੍ਰੋਗਰਾਮ ਆਓ ਫੇਰ ਇਕੱਠੇ ਚੱਲਾਂਗੇ। ਫਿਰ ਕਿੱਥੇ ਘੁੰਮ ਕੇ ਆਵਾਂਗੇ।
ਹਾਂਜੀ-ਹਾਂਜੀ,
ਕਾਫੀ ਟਾਈਮ ਹੋ ਗਿਆ, ਅਸੀਂ ਵੀ ਨਹੀਂ ਗਏ ਬਸ ਕੁਛ ਨੀ ਥੋੜਾ ਕਿਥੇ ਜਾ ਰਹੀ ਸੀਗੀ ਮੈਂ, ਹਾਂ ਤੇ ਹਾਂ ਥੋੜਾ ਰੇਡੀ ਹੁੰਦੀ ਪਈ ਸੀ।
ਅੱਛਾ-ਅੱਛਾ,
ਹੋਰ ਤੁਸੀਂ ਸੁਣਾਓ ਕੀ ਕਰਦੇ।
ਬਸ ਬੈਠੇ ਸੀ ਹੋਰ ਬੈਠ ਬੈਠੇ ਸੀ, ਮੈਂ ਕਿਹਾ ਚਲੋ ਉਨਾ ਦਾ ਭੈਣ ਜੀ ਔਰਾ ਦਾ ਫੋਨ ਨਹੀ ਆਇਆ ਚਲੋ ਕਰਾਂ ਫੋਨ,
ਹਾਂਜੀ, ਬਸ ਉਹ ਤੁਹਾਨੂੰ ਪਤਾ ਹੈ ਬੱਚਿਆਂ ਕਰਕੇ
ਹਾਂ ਬੱਚਿਆਂ ਕਰਕੇ ਤੇ ਫੇਰ ਬੰਦਾ ਹੋ ਜਾਂਦਾ, ਬੱਚਿਆਂ ਕਰਕੇ ਹੋ ਜਾਂਦਾ ਹੈ ਹੋਰ ਸਭ ਸਭ ਠੀਕ ਸਭ ਵਧੀਆ,
ਹੋਰ ਭਾਜੀ ਕੀ ਹਾਲ ਚਾਲ ਹੈ ਭਾਜੀ, ਠੀਕ ਨੇ,
ਹੋਰ ਸਭ ਠੀਕ ਸਭ ਵਧੀਆ,
ਅੱਛਾ ਬਸ ਠੀਕ ਹੈ ਵਧੀਆ, ਹੋਰ ਸੁਣਾਓ ਤੁਸੀਂ? ਅੱਜ ਬਸ, ਥੋੜੇ ਬੱਚੇ ਬਾਹਰ, ਗਏ ਸੀ ਤੁਹਾਡੇ ਭਾਜੀ ਨਾਲ ਤੇ ਫੇਿਰ ਮੈਂ ਅੱਜ ਕੁਛ ਬਣਾਇਆ ਹੀ ਮੈਂ ਇਕੀ ਸੀਗੀ ਘ ਹਾਂ ਬਸ ਹੁਣੇ ਫੋਨ ਆਇਆ ਸੀਗਾ ਤੁਹਾਡੇ ਭਾਜੀ ਦਾ ਕਹਿੰਦੇ ਤੂੰ ਵੀ ਰੈਡੀ ਹੋ ਜਾ
ਅ ਵਧੀਆ ਵਧੀਆ ਵਧੀਆ ਵਧੀਆ ਹੋਰ ਕੀ ਆਊਟਿੰਗ ਜ਼ਰੂਰੀ ਹੋ ਜਾਂਦੀ ਜਾਣਾ ਚਾਹੀਦਾ ਤੇ
ਹਾਂ ਬਸ ਗਏ ਨੀ ਕਿੰਨਾ ਟਾਈਮ ਹੋ ਗਿਆ ਬਸ ਘਰ ਕੋਈ ਨਾ ਕੋਈ ਕੰਮ ਪੈ ਜਾਂਦਾ ਵ ਨਾਲੇ ਹੁਣ ਮੈਂ ਬੁਟੀਕ ਦਾ ਕੰਮ ਸ਼ੁਰੂ ਕੀਤਾ ਤੇ ਉਹ ਉਹਦੇ ਕਰਕੇ ਫਿਰ ਮੈਨੂੰ ਟਾਈਮ ਹੀ ਨੀ ਲੱਗਦਾ ਹੈਗਾ ਥੋੜਾ ਬਿਜ਼ੀ ਰਹਿੰਦੀ ਹਾਂ ਰੱਬ
ਕੀ ਮਤਲਬ ਸਿੰ ਸਿੰਪਲ ਸੂਟ ਸਿੰਂਦੇ ਹੋ ਜਾਂ ਡਿਜ਼ਾਇਨਰ ਸਿੰਂਦੇ ਹੋ ਜਾਂਾ
ਪਰ ਹਾਂ ਹਜੇ ਥੋੜ੍ਹਾ ਜਹਾ ਸਟਾਰਟ ਕੀਤਾ ਹੁਣ ਦੋ ਚਾਰ ਮੈਂ ਕਿਹਾ ਸੀ ਕੁੜੀਆਂ ਵੀ ਰੱਖ ਲੈਂਦੇ ਹਾਂ ਥੋੜਾ ਕੰਮ ਵਧਾ ਲਈਏ ਕੱਲੇ ਜਣੇੇ ਕੋਲ ਨਹੀਂੀ ਹੁੰਦਾ ਘਰ
ਕੱਲ ਹਾਂ ਨਹੀਂ ਨਹੀਂ ਜ਼ਰੂਰੀ ਹੁੰਦੀ ਆ ਸ ਅੱਛੀ ਗੱਲ ਹੈ
ਤਾਂ ਥੋੜੇ ਦਿਨ ਹੀ ਹੋਏ ਨੇ ਤੇ ਹਾਂ ਹੋਰ ਤੁਸੀਂ ਵੀ ਆਉਣਾ ਲਣਾ ਚੱਕਰ ਤੁਹਡੂੰ ਵੀ ਥੋੜਾ ਸੀ ਦਾਂਗੇ ਦੋ ਚਾਰ ਸੂਟ ਤੁਸੀਂ ਵੀ ਸਵਾ ਲੈਣਾ
ਨਹੀਂ ਨਹੀਂ ਮੈਂ ਤਾਂ ਹੀ ਤੜ ਉਹ ਪੁੱਛ ਰਹੀ ਹੈ ਕੀ ਮਤਲਬ ਕੀ ਸਵਾਈ ਲੈਂਦੇ ਹੋ ਤੁਸੀਂ
ਸਿੰਪਲ ਸੂਟ ਦੀ ਆ ਸਾਢੇ ਤਿੰਨ ਸੌ ਇੱਕ ਲੈ ਲੈਂਦੇ ਹਾਂ
ਅੱਛਾ ਅੱਛਾ ਤੁਸੀਸ ਤੇ ਬੜੇ ਘੱਟ ਲੈਂਦੇ ਹੋ
ਉੱਥ ਤਾਂ ਦਿੰ ਹੀ ਘੱਟਦੇ ਆ ਤਾਂ ਲੋਕੀਏ ਵੀ ਬੜਾ ਮੁਸ਼ਕਿਲ ਮੁਸ਼ਕਿਲ ਦਿੰਦੇ ਨੇ
ਹਾਂ ਨਹੀਂ ਤੁਸੀਂ ਤਾਂ ਬਿਲਕੁਲ ਜੈਨਅਨ ਪੈਸੇ ਹੈਗੇ ਨੇ ਤੁਹਾਡੇ
ਫਿਲਹਾਲ ਹਾਂ ਬਸ ਹੁਣ ਸਟਾਰਟਿੰਗ ਕੀਤਾ ਨਾ ਕੰਮ ਥੋੜਾ ਹਜੇ ਮੈਂ ਕਿਹਾ ਕਸਟਮਰ ਵੀ ਵਧੀਆ ਬਣ ਜਾਂਦੇ ਨੇ ਤੇ ਤਾਂ ਕੰਮ ਸ਼ੁਰੂ ਹੀ ਕੀਤਾ ਹਜੇ ਹਾਂਜੀ ਹਾਂਜੀ ਹੋਰ ਤੁਹਾਡੇ ਵੀ ਸੱਸ ਮੈਨੂੰ ਲੱਗਦਾ ਕੱਪੜੇ ਸਿੰਦੀ ਹੈ ਮੈਂ ਸੁਣਿਆ ਉਹ ਵੀ ਬੜੇ ਸੋਹਣੇ ਕੱਪੜੇ ਕੱਪੜੇ ਸੀਂਦੇ ਨੇ
ਹੋਰ ਸੁਣਾਓ ਤੁਸੀਂ
ਬਸ ਠੀਕ ਵਧੀਆ ਤੁਸੀਂ ਦੱਸੋ ਹੋਰ
ਬਸ ਵਧੀਆ ਤੁਸੀਂ, ਨਹੀਂ ਨਹੀਂ ਮੈਂ ਨੀ ਅੱਜ ਕੱਲ ਕਰਦੀ, ਨਹੀਂ ਨਹੀਂ, ਮੈਨੂੰ ਪਤਾ ਨੀ ਕਿਉਂ ਟਰਸਟ ਪ੍ਰਚਨ
ਹਾਂ ਇਹ ਤਾਂ ਗੱਲ ਹੈ ਟਰੱਸ ਵੈਸੇ ਤਾਂ ਮੈਂ ਵੀ ਵੈਸੇ ਬਹੁਤ ਕੰਮ ਕੀਤਾ
ਹਾਂ ਅੱਛਾ ਮੈਨੂੰ ਟਰਸਟ ਨੀ ਹੈ ਪਤਾ ਨੀ ਕਿਉਂ ਮੈਂ ਮੈਨੂੰ ਕਰਨਾ ਮਤਲਬ ਦਿਲ ਵੀ ਕਰ ਮੈ ਕਰਾਂ ਪਰ ਫਿਰ ਕਹਿੰਦੀ ਨਹੀਂ ਛੱਡੋ ਪਰੇ
ਹਾਂ ਇਹ ਤਾਂ ਹੈ, ਸਾਰਾ ਦਿਨ ਚ ਸਹੀ ਗੱਲ ਬ ਬੱਚਿਆਂ ਨਾਲ ਲੰਘ ਜਾਂਦਾ ਐ, ਹੋਰ ਕੋਈ ਕੰਮ ਸਟਾਰਟ ਕਰ ਲਓ ਅੱਜ ਅੱਜ ਕੱਲ ਮੈਂ ਸੁਣਿਆ ਤੁਹਾਡੇ ਉੱਥੇ ਇੱਕ ਭਾਜੀ ਨੇ ਉਹਨਾਂ ਨੇ ਡਰਾਈ ਫਰੂਟ ਦਾ ਕੰਮ ਸ਼ੁਰੂ ਕੀਤਾ ਉਹਨਾਂ ਨਾਲ ਥੋੜ੍ਹਾ
ਹਾਂ ਕੀਤਾ ਐ ਪਰ ਉਹਨਾਂ ਨਾਲ ਵੀ ਦੇਖੋ ਹੁਣ ਮੈਂ ਕੱਲ ਉਹਨਾਂ ਨਾਲ ਗੱਲ ਕਰਾਂਗੀ ਪੁੱਛਾਂਗੀ ਬਈ ਕਿਵੇਂ ਕੀਤਾ ਕੀ ਹਿਸਾਬ ਉਹਨਾਂ ਨਾਲ ਪਾਰਟਨਰਸ਼ਿਪ ਪਿੱਛੇ ਕੰਮ ਕਰ ਲਏ ਥੋੜਾ ਬਹੁਤ
ਹਾਂ ਹਾਂ ਉਹ ਵੀ ਕੰਮ ਵਧੀਆ ਅੱਜ ਕੱਲ ਮੈਂ ਵੀ ਉਹਨਾਂ ਨੂੰ ਕਿਹਾ ਸੀਗਾ ਮੈਂ ਕਿਹਾ ਕੋਈ ਨੀ ਖਾਲੀ ਜਵਾਬ ਮੈਂ ਵੀ ਐ ਅਸੀਂ ਵੀ ਦੇਖੋ ਮਾਰਕੀਟ ਚੋਂ ਵੀ ਤਾਂ ਲੈਣੇ ਹੁੰਦਾ ਇਹ ਸਮਾਨ ਤੇ ਮੈਂ ਕਿਹਾ ਕੋਈ ਨੀ ਔਨਲਾਈਨ ਮੈਂ ਮੰਗਵਾ ਵਾ ਲਾਂਗੇ ਤੁਹਾਡੇ ਕੋਲੋਂ ਜੇ ਵਧੀਆ ਲੱਗਾ ਫਿਰ ਮੈਂ ਹੋਰ ਵੀ ਅੱਗੇ ਬੰਦਿਆਂ ਨੂੰ ਦੱਸਦਾ ਗੀ ਸਾਡੇ ਤੇ ਕਾਫ਼ੀ ਕਸਟਮਰ ਬਣ ਜਾਣਗੇ ਤੁਹਾਡੇ
ਹੂ ਇੰਝ ਹੀ ਹੁੰਦਾ ਹੁਣ ਇੱਕ ਦੂਜੇ ਦੀ ਹੈਲਪ ਵੀ ਕਰਕੇ ਤਾਂ ਹੀ ਕੰਮ ਹੁੰਦਾ ਹੈ ਨਾ ਹੋਰ ਹੋਰ ਸੁਣਾਔ ਤੁਸੀਂ ਬਸ ਵਧੀਆ ਵਧੀਆ ਹੋਰ ਆਓ ਕਿਸੇ ਦਿਨ ਲਾਓ ਚੱਕਰ ਸਾਡੇ ਕੋਲ ਆ ਜੋ ਕਿਸੇ ਦਿਨ
ਹਾਂ ਨਹੀਂ ਬਣਾਉਣਾ ਪ੍ਰੋਗਰਾਮ ਤੁਹਾਨੂੰ ਦੱਸ ਰਹੀ ਹ ਬਸ ਹੁਣ ਛੁੱਟੀਆਂ ਪੈ ਗਈਆਂ ਬ ਬੱਚਿਆਂ ਦੀਆਂ
ਹੋਰ ਅੱਜ, ਅੱਜ ਤੇ ਏਡਾ ਸੋਹਨਾ ਮੌਸਮ ਹੋਇਆ ਏ ਗਾ ਅੱਜ ਮੈਂ ਸੋਚ ਰਹੀ ਹ ਕਿੱਥੇ ਜਾਵਾਂ।
ਹਾਂ, ਸਾਡੇ ਵੀ ਬੜਾ ਵਧੀਆ ਸੀ ਪਰ ਹੁਣ ਫੇਰ ਧੁੱਪ ਨਿਕਲ ਆਈ ਸਵੇਰ ਦੀ ਬਾਰਿਸ਼ ਹੁੰਦੀ ਪਈ ਸੀ। ਆ ਹੁਣ ਧੁੱਪ ਨਿਕਲ ਆਈ ਤੇ ਮੈਂ ਸਾਰਾ ਸਾਫ਼ ਸੁਫ਼ ਕੀਤਾ
ਮੌਸਮ ਅੱਜ, ਅੱਜ ਬੜਾ ਵਧੀਆ ਮੌਸਮ ਹੋਇਆ ਦਾ, ਹਾਂ, ਬੰਦਾ ਤਾਂ ਹੀ ਜਾ ਕਰਦਾ
ਹਾਂ, ਜਾਣਾ ਵੀ ਕਿੱਥੇ, ਚਲੋ ਕਿਥੇ ਗੁਰਦੁਆਰੇ ਵਗੈਰਾ ਬੱਚੇ - ਬੱਚਿਆਂ ਨੂੰ ਲੈ ਜਾਂਦਾ ਬੰਦਾ ਹੋਰ ਕਿੱਥੇ ਜਾਣਾ, ਹੇ ਨਾ? ਹੋਰ ਗੁਰੂ ਘਰ ਨਾਲ ਜੁੜਦੇ ਨੇ, ਹੋਰ, ਬੱਚੇ ਹੋਰ ਕਿੱਥੇ ਜਾਣਾ? ਵਧੀਆ ਗੁਰਦੁਆਰੇ ਜਾਵਾਂਗੇ, ਨਹੀਂ ਹੁਣ ਪ੍ਰੋਗਰਾਮ ਬਣਾਉਂਦੇ ਪਏ, ਦਰਬਾਰ ਸਾਹਿਬ ਦਾ ਵੀ ਬਣਾਉਣ
ਹਾਂ ਹਾਂ ਬਣਾਓ ਬਣਾਓ ਫੇਰ ਇਕੱਠੇ। ਹਾਂ, ਇਕੱਠਿਆਂ ਚੱਲਦੇ ਆਂ।
ਤੇ ਆਵਾਂਗੇ ਮਿਲਾਂਗੇ।
ਹਾਂ, ਬਿਲਕੁਲ ਬਿਲਕੁਲ, ਹੂੰ। ਬਣਾ ਲੋ ਬਣਾ ਲੋ, ਇਕੱਠਿਆਂ ਪ੍ਰੋਗਰਾਮ ਬਣਾ ਲੋ। ਹਾਂ, ਅਸੀਂ ਜਾਂਦੇ ਰਹਿੰਨੇ, ਕਈ ਵਾਰ ਗਏ। ਹਰ ਮਹੀਨੇ ਦੇ ਮਹੀਨੇ ਚੱਕਰ ਲੱਗ ਜਾਂਦਾਂ ਐ, ਹਾਂ। ਲਾ ਲੈਂਦੇ ਨੇ ਗੁਰੂ ਸਾਹਿਬ ਚਲੇ ਜਾਂਨੇ ਆ। ਕੋਈ ਨੀ ਕੋਈ ਨੀ ਕੋਈ ਨੀ ਕੋਈ ਨੀ ਜਰੂਰ, ਜ਼ਰੂਰ, ਜ਼ਰੂਰ, ਜ਼ਰੂਰ ਚੱਕਰ ਮਾਰਾ
ਹੋਰ ਲਾਓ ਇਸੀ ਬਹਾਨੇ ਬੰ ਆ ਜਾਂਦਾ ਹੋਰ ਕੀ।
ਹੋਰ ਸੁਣਾ? ਬਸ ਵਧੀਆ-ਵਧੀਆ। ਤੁਸੀਂ ਸੁਣਾਓ? ਮੈਂ ਕਿਹਾ ਚੱਲ ਪੁੱਛੀਏ ਉਹਨਾਂ ਨੂੰ, ਕੱਪੜੇ ਕੁਪੜੇ ਸਵਾਉਣ ਦੇ ਕਰਦੇ ਹੁਨੇ ਨੇ।
ਹਾਂਜੀ-ਹਾਂਜੀ, ਬਸ ਹੁਣ ਥੋੜ੍ਹਾ ਜਿ ਕੰਮ ਆਇਆ ਦਾ ਸੀਗਾ ਉਹੀ ਕਰਦੀ ਸੀਗੀ, ਤੇ ਹਾਂ। ਬਸ ਹੁਣ ਥੋੜ੍ਹਾ ਬਹੁਤ ਰਹਿ ਗਿਆ ਵੇ, ਮੈਂ ਕਿਹਾ ਚਲੋ ਉਹ ਵੀ ਕਰਕੇ ਜਾਣੀ ਐ। ਹੋਰ, ਤੁਹਾਡੇੇ ਬੱਚੇ ਕੀ
ਬਸ ਵਧੀਆ।
ਠੀਕ ਹੈ।
ਬਸ ਬੈਠੇ ਨੇ ਬੱਚੇ ਖੇਲਦੇ ਪਏ ਨੇ। ਅੱਜ ਮੌਸਮ ਅੱਛਾ ਹੋਇਆ ਦਾ ਨਾ ਅੱਜ
ਹੂੰ, ਆਹ ਸਾਡੇ ਵੀ ਗਏ ਦੇ ਆ ਘੁੰਮਣ ਹਾਂ। ਹੋਰ ਛੁੱਟੀਆਂ ਪੈ ਗਈ ਤੁਹਾਡੇ ਬੱਚਿਆਂ ਦੀਆਂ?
ਹਾਂ, ਛੁੱਟੀਆਂ ਪਈਆਂ, ਬੱਚੇ ਆਏ ਨਾਨਕੇ, ਤੇ ਮੈਂ ਕਿਹਾ ਹੁਣ ਖੇਲਦੇ ਪਏ ਨੇ।
ਅੱਛਾ-ਅੱਛਾ।
ਹੋਰ ਖੇਲਣ ਲੱਗੇ ਦੇ ਨੇ। ਹੋਰ ਸੁ
ਠੀਕ ਹੈ। ਤੁਸੀਂ ਉਹ ਫੇਸਬੁੱਕ ਤੇ ਉਹ ਸੂਟ ਤੁਹਾਡਾ ਬੜਾ ਸੋਹਣਾ ਪਾਇਆ ਦਾ ਸੀ। ਉਹ ਕਿੱਥੋਂ ਮੰਗਾਇਆ ਸੀ? ਸੀ ਤੁਸੀਂ, ਮੈਨੂੰ ਬੜਾ
ਕਿਹੜਾ ਸੂਟ ਤੁਸੀਂ ਦੇਖਿਆ? ਮੈਂ ਤੇ ਇੱਥੋਂ ਹੀ ਆਪਣਾ ਲੋਕਲ ਲੈ ਲਈ ਦਾ ਸੂਟ। ਲੋਕਲ ਹੀ ਲੈ ਲਈ ਦਾ ਸੂਟ ਔਨਲਾਈਨ ਤਾਂ ਮੈਂ ਮੰਗਵਾਉਂਦੀ ਨਹੀਂ। ਸੂਟ ਹਾਂ ਇੰਝੇ ਹੀ ਲੈ ਲੈਂਦੇ ਆ ਇੱਥੋਂ ਨੇੜੇ ਸੂਟ ਲੈ ਲੈਂਦੇ ਹ ਹਾਂ
ਨਹੀਂ ਉਹ ਬਸ ਸੁਹਣਾ ਲ ਮੈਂ ਹੜ ਪਾ
ਨੇੜੇ ਨੇੈੜੇ ਹੀ ਲੇਹ ਲਾਏਦਾ ਹਾਂ ਨੇੜੇ ਲੈ ਲਾਇਦਾ ਸੂਟ ਚ ਜਿੱਥੋਂ ਪਸੰਦ ਆ ਜਾਏ ਜਿੱਥੋਂ ਪਸੰਦ ਆ ਜਾਏ ਬਸ ਪਸੰਦ ਆਉਣ ਦੀ ਗੱਲ ਹੁੰਦੀ ਹੈ। ਕਿਸੇ ਜ ਜਿੱਥੋਂ ਪਸੰਦ ਆਉਂਦਾ ਉੱਥੋਂ ਲੈ ਲਈਏ ਸਾਨੂੰ
ਹਾਂ ਚਲੋ ਵਧੀਆ ਹੈ ਨਹੀਂ ਮੈਨੂੰ ਬੜਾ ਅੱਛਾ ਲੱਗਾ ਕਲਰ ਵੀ ਬੜਾ ਪਿਆਰਾ ਸੀ ਉਹਦਾ ਤੇ ਉ ਸਟਿਚ ਵੀ ਬੜਾ ਅੱਛਾ ਕੀਤਾ ਡਿਜ਼ਾਇਨਿੰਗ ਵਗੈਰਾ ਨੂੰ
ਹਾਂ ਹਾਂ ਸੁਆਏ ਸੀ ਹਾਂ ਸਆਏ ਸੀ ਤੇ ਉਹ ਹੁਣ ਉਹਨਾਂ ਨੇ ਨਹੀਂ ਨਾ ਬੁਟੀਕ ਬੰਦ ਵਸਤਾ ਉਹ ਲੈ ਗਿਆ ਕਿਤੇ ਹੋਰ ਬੁਟੀਕ ਆਪਣਾ ਤੇ ਮੈਨੂੰ ਇੱਥੋਂ ਪੈਂਦਾ ਬੜਾ ਦੂਰ ਪੈਂਦਾ ਤੇ ਮੈਂ ਕਿਹਾ ਹੁਣ ਇਥੋਂ ਦੂਰ ਪੈਂਦਾ ਹੁਣ ਮੈਂ ਕਿਵੇਂ ਜਾਵਾਂਗੀ ਐਕਟਿਵਾ ਚਲਾਉਣੀ ਨੀ ਆਉਂਦੀ ਹੁਣ ਸੋਚ ਛਦੀ ਪਈਆਂ ਕੋਈ ਨੇੜੇ ਤੇੜੇ ਮੈਨ